ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਸਭ ਵਧੀਆ, ਤੁਸੀਂ ਸੁਣਾਓ?
ਹਾਂਜੀ, ਮੈਂ ਵੀ ਠੀਕ ਆ ਜੀ।
ਹੋਰ ਕੀ ਕਰ ਰੇ ਸੀ?
ਬਸ ਭੈਣ ਜੀ ਸਵੇਰੇ-ਸਵੇਰੇ ਜਲਦੀ ਉੱਠੀ ਸੀਗੀ। ਫੇਰ ਮੈਂ ਯੋਗਾ ਗਈ ਉਸ ਤੋਂ ਬਾਅਦ ਤੇ ਬਸ ਹੁਣ ਹਾਂ ਫਿਰ ਦੁਪਹਿਰੇ ਮੈਨੂੰ ਵਿਹਲੀ ਹੋ ਕੇ ਰੋਟੀ ਰੂਟੀ ਨਿਪਟਾ ਕੇ ਨੀਂਦ ਆ ਗਈ ਸੀਗੀ ਹੁਨੇ ਸੋ ਕੇ ਉੱਠੀ ਆਂ ਤੇ ਮੈਂ ਕਿਹਾ ਜਰਾ ਭੈਣ ਜੀ ਗੱਲ ਭੈਣ ਜੀ ਦਾ ਹਾਲ ਚਾਲ ਪੁੱਛਾਂ ਭੈਣ ਜੀ ਨਾਲ ਗੱਲ ਕਰਾਂ ਬਸ ਉਦਾਸ ਜਿਹਾ ਹੋ ਗਿਆ ਸੀ ਮਨ ਬੜੇ ਅਹ ਬੜੇ ਦਿਨ ਹੋ ਗਏ ਨਾ ਗੱਲ ਨੀ ਹੋਈ ਸੀ। ਮੈਂ ਕਿਹਾ ਚਲ ਤੁਹਾਡੇ ਨਾਲ ਗੱਲ ਕਰਾਂ ਹੋਰ ਤੁਸੀਂ ਭੈਜੀ ਸਵੇਰੇ ਜਲਦੀ ਉੱਠਦੇ ਓ ਲੇਟ ਉੱਠਦੇ ਓ
ਅਸੀਂ ਤੇ ਭੈਣ ਜੀ ਜਲਦੀ ਉੱਠਨੇ ਹਾਂ। ਮੈਂ ਤੇ ਪੰਜ ਵਜੇ ਉੱਠ ਜਾਂਨੀ ਹਾਂ।
ਭੈਣਜੀ ਆ ਤੇ ਬੜੀ ਵਧੀਆ ਗੱਲ ਕਰਦੇ ਹੋ ਮੈਂ ਤੇ ਛੇ ਵਜੇ ਉੱਠਣੀ ਆ ਤੁਸੀਂ ਮੇਰੇ ਤੋਂ ਵੀ ਪਹਿਲੇ ਉੱਠਦੇ ਹੋ ਮੈਂ ਤਾਂ ਵੀ ਸੌ ਬੈਠੀ ਹਾਂ। ਤੁਸੀਂ ਸੁੱਤੇ ਸੀ ਦੁਪਹਿਰੇ
ਕਦੀ ਟਾਈਮ ਮਿਲੇ ਨੀਂਦ ਆ ਗਈ ਤੇ ਸੋ ਜਾਂਦੀਆਂ ਨਹੀਂ ਤੇ ਕੋਈ ਗੱਲ ਨੀ ਪਰ ਉਠ ਮੈਂ ਪੰਜ ਵਜੇ ਜਾਂਦੀ ਹਾਂ। ਕਿਉਂਕਿ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਹੈ। ਉਹਨਾਂ ਦੇ ਵਾਸਤੇ ਲੰਚ ਤਿਆਰ ਕਰੋ ਸਭ ਕੁਛ ਐ ਵੇ ਬਸ ਟਾਈਮ ਐਵੇਂ ਨਿਕਲ ਜਾਂਦਾ ਸਵੇਰੇ ਜਲਦੀ ਉੱਠੋ ਤੇ ਫਾਇਦੇ ਤੇ ਬੜੇ ਨੇ ਨਾ ਆਪਣੇ ਦਸ ਕੰਮ ਹੋ ਜਾਂਦੇ ਨੇ।
ਸਹੀ ਗੱਲ ਏ ਬੱਚਿਆਂ ਦੇ ਉੱਠਣ ਤੋਂ ਪਹਿਲੇ ਅਸੀਂ ਨਾਸ਼ਤ ਨਾਸ਼ ਹਤੇ ਦੀ ਤਿਆਰੀ ਵੀ ਕਰ ਲਈ ਦੀ ਹੈ ਨਾਲ ਨਾਲ ਬੱਚਿਆਂ ਦਾ ਵੀ ਲੰਚ ਵੀ ਹੋ ਜਾਂਦਾ। ਸਹੀ ਗੱਲ ਹੈ। ਨਾਲ ਬੱਚਿਆਂ ਦਾ ਲੰਚ ਵੀ ਰੇਡੀ ਕਰ ਲਿਆ ਬਹੁਤ ਵਧੀਆ ਕਰਦੇ ਹੋ ਭੈਣ ਜੀ। ਤੇ ਮੈਂ ਤੇ ਮੈਂ ਵੀ ਸਵੇਰੇ ਉੱਠ ਕੇ ਮਸ਼ੀਨ ਵਿੱਚ ਕੱਪੜੇ ਪਾ ਲਈ ਦੇ ਮੈਂ ਵੀ ਨਾਲ -ਨਾਲ ਨਾਸ਼ਤੇ ਦੀ ਤਿਆਰੀ ਵੀ ਕਰ ਲਈ ਦੀ ਹੈ ਨਾਲ ਨਾਲ ਬੱਚਿਆਂ ਨੂੰ ਵੀ ਸਕੂਲ ਭੇਜ ਲ
ਸਕੂਲ ਭੇਜ ਲਈਦਾ ਅਸੀਂ ਵੀ ਪੰਜ ਵਜੇ ਕੱਪੜੇ ਮਸ਼ੀਨ ਚ ਪਾਉਂਦੇ ਹਾਂ ਸਾਢੇ ਛੇ ਕੱਢੇ ਇਧਰੋਂ ਬੱਚਿਆਂ ਨੂੰ ਉਠਾਇਆ ਕੱਪੜੇ ਬਛਾਏ ਇਧਰ- ਅੱਠ ਸ ਸਾਢੇ ਅੱਠ ਨੌ ਵਜੇ ਤੱਕ ਕੱਪੜੇ ਸੁੱਕ ਜਾਂਦੇ ਨੇ ਫੇਰ ਤੈਅ ਲਗਾਏ ਪ੍ਰੈਸ ਕੀਤੇ ਦਸ ਵਜੇ ਇਹ ਸਾਰੇ ਕੱਪੜਿਆਂ ਦਾ ਕੰਮ ਨੀਬੜ ਜਾਂਦਾ।
ਸੁੱਕ ਵੀ ਸੁੱਕ ਵੀ ਜਾਂਦੇ ਨੇ ਤੁਹਾਡੇ ਕੱਪੜੇ ਨੌ ਦਸ ਵਜੇ ਤੱਕ
ਜੀ ਹਾਂਜੀ ਏਨੀ ਕਰਾਰੀ ਧੁੱਪ ਏਡੀ ਗਰਮੀ ਏ
ਅੱਛਾ, ਐਵੇਂ ਲੱਗਦਾ ਭੈਣ ਜੀ ਤੁਸੀਂ ਗਿੱਲੇ ਕੱਪੜੇ ਤੇ ਨੀ ਤੈਅ ਮਾਰਦੇ ਕੀਤੇ ਭੈਣ ਜੀ ਦਸ ਵਜੇ ਤਕ ਕੱਪੜੇ ਵੀ ਸੁਕਾ ਲੈਂਦੇ ਹੋ ਬੜਾ ਵਧੀਆ ਕਰਦੇ ਹੋ।
ਨਹੀਂ ਗਿੱਲੇ ਤੇ ਨੀ ਤੈਅ ਮਾਰਦੇ ਬਾਹਰ ਐਡੀ ਤੇ ਗਰਮੀ ਏ।
ਅੱਛਾ, ਮੈਂ ਤੇ ਅੱਜ ਕੱਲ੍ਹ ਦੋ ਦਿਨ ਹੋ ਗਏ ਸਵੇਰੇ ਸਵੇਰੇ ਬਰਸਾਤ ਆ ਜਾਂਦੀ ਮੇਰੇ ਤੇ ਕੱਪੜੇ ਹਜੇ ਵੀ ਪਏ ਜੇ ਸੁ ਸੁੱਕੇ ਈ ਕੋਈ ਨੀ
ਭੈਣ ਜੀ ਜਦ ਤੱਕ ਬਰਸਾਤ ਆਉਂਦੀ ਹੈ ਉਸ ਤੋਂ ਪਹਿਲੇ ਤੇ ਕੱਪੜੇ ਸੁੱਕ ਜਾਂਦੇ ਨੇ। ਜਲਦੀ ਉੱਠੋ ਤੇ ਜਲਦੀ ਪਾਓ ਹਾਂ ਤੁਸੀਂ ਉੱਠਦੇ ਲੇਟ ਹੋ ਨਾ ਤਦ ਕਰਕੇ ਹਾਂ ਫੇਰ ਸਾਡੇ ਨੋ ਸਾਡੇ ਕੱਪੜੇ ਛੇ ਵਜੇ ਅਸੀਂ ਪਾ ਦਿੰਦੇ ਹਾਂ ਤੇ ਨੌ ਵਜੇ ਤੱਕ ਤਾਂ ਕਪੜੇ ਸੁੱਕਣੇ ਨੇ ਤਿੰਨ ਘੰਟਿਆਂ ਚ ਪਤਲੇ ਪਤਲੇ ਕੋਟਨ ਦੇ ਸੂਟ ਨੇ ਬ ਪਤਲੇ ਪਤਲੇ ਬੱਚਿਆਂ ਦੇ ਕੱਪੜੇ ਕੱਪੜੇ ਹੁੰਦੇ ਨੇ।
ਹਾਂ ਚਲੋ ਆਪਣਾ ਆਪਣਾ ਤਰੀਕਾ ਜੀ ਸਾਰੇ ਕੰਮ ਕਰਨ ਦਾ
ਜੀ
ਚਲੋ ਇਹ ਵੀ ਵਧੀਆ ਕਰਦੇ ਓ ਭੈਣ ਜੀ ਹੋਰ ਤੁਹਾਡੇ ਘਰ ਕੌਣ ਕੌਣ ਹੈਗਾ
ਬਸ ਸਾਡੀ ਜੁਆਇੰਟ ਫੈਮਲੀ ਏ ਹਾਂਜੀ ਮੇਰੀ ਜਠਾਨੀ ਹੈ ਸਸ ਸੋਰੇ ਨੇ ਹਾਂਜੀ ਅਸੀਂ ਸਾਰੇ ਜਲਦੀ ਉੱਠਨੇ ਆ।
ਇਹ ਤੇ ਬੜੇ ਵਧੀਆ ਕਰਦੇ ਸਾਰੇ, ਜੁਆਇੰਟ ਫੈਮਲੀ ਹੋਏ ਜਿਆਦਾ ਬੰਦੇ ਹੋਨ ਕੰਮ ਵੀ ਜਲਦੀ ਨਿਪਟ ਜਾਂਦਾ, ਸਾਰੇ ਥੋੜਾ- ਥੋੜਾ ਕੋਈ ਨਾ ਕੋਈ ਕੰਮ ਲੈ ਲੈਂਦੇ ਨੇ ਜੀ ਸਹੀ ਗੱਲ ਏ ਜਿਵੇ ਵੱਡੇ ਜਿਵੇਂ ਮੰਦਿਰ ਦੀ ਪੂਜਾ ਹੀ ਮੰਦਿਰ ਸਾਫ਼ ਸਫ਼ਾਈ ਬਾਈ ਮੰਦਰਿ ਪੂਜਾ ਕਰ ਲੈਣ ਵੱਡੇ ਆ ਵਾਲਾ ਕੰਮ ਹੀ ਕਰ ਲੈਣ ਕਿ ਚਲੋ ਮੰਦਰ ਮੰਦਿਰ ਪੂਜਾ ਕਰ ਲਈ ਉਹਨਾਂ ਨੇ ਤੇ ਜਿਹੜੇ ਛੋਟੇ ਨੇ ਬੱਚੇ ਆਪਣਾ ਸਕੂਲ ਦੀ ਤਿਆਰੀ ਕਰ ਲੈਣ ਤੇ ਜਿਹੜੇ ਮੰਮੀਆਂ ਨੇ ਉਹ ਜੀ ਰਸੋਈ ਦੀ ਕਰ ਲੈਣ ਤੇ ਆਪੇ ਸਾਰੇ ਕੰਮ ਇਕੱਠੇ ਨੀ ਬੜ
ਸਾਰੇ ਕੰਮ ਹੋ ਜਾਂਦੇ ਨੇ ਮੈਂ ਤੇ ਮੇਰੀ ਜਠਾਨੀ ਅਸੀ ਦੋਨੋ ਜਣੀਆਂ ਰਲ ਮਿਲ ਕੇ, ਇੱਕ ਨੇ ਉਹ ਕੀਤਾ ਤਾਂ ਇੱਕ ਨੇ ਉਹ ਕੀਤਾ ਬਸ ਰਲ ਮਿਲ ਕੇ ਸਾਡਾ ਕੰਮ ਹੋ ਜਾਂਦਾ ਫੇਰ ਅਸੀਂ ਗਿਆਰਾਂ ਵਜੇ ਵਹਲੀਆਂ ਹੋ ਜਾਂਦੀਆਂ ਵਾ
ਆਹ ਇਹ ਤੇ ਬੜੀ ਵਧੀਆ ਗੱਲ ਤੁਸੀਂ ਸਵੇਰੇ- ਸਵੇਰੇ ਉੱਠਦੇ ਹੋ ਤੇ ਗਿਆਰਾਂ ਵਜੇ ਤੇ ਵੇਹਲੀਆ ਹੋ ਜਾਂਦੀ ਹੋ। ਤੁਹਾਡੀ ਕੰਮ ਵਾਲੀ ਵੀ ਜਲਦੀ ਆ ਜਾਂਦੀ ਆ ਭੈਣ ਜੀ
ਕੰਮ ਵਾਲੀ ਸਾਡੀ ਸਵਾ ਨੌ ਸਾਢੇ ਨੌ ਤੱਕ ਆ ਜਾਂਦੀ ਹੈ ਹੱਦ ਹਾਂਜੀ, ਲਾਸਟ ਉਹ ਦਾ ਸਾਢੇ ਨੌ ਵਜੇ ਅਸੀਂ ਜਲਦੀ ਬੁਲਾ ਲੈਂਦੇ ਹਾਂ ਸਵੇਰੇ- ਸਵੇਰੇ ਸਫ਼ਾਈ ਹੋ ਜਾਂਦੀ ਹੈ ਗਿਆਰਾਂ ਸਾਢੇ ਗਿਆਰਾਂ ਫੇਰ ਮੈਂ ਤੇ ਮੇਰੀ ਜੇਠਾਨੀ ਅਸੀਂ ਦੋਨੋ ਜਣੀਆਂ ਨੇ ਕਿੱਥੇ ਬਾਜ਼ਾਰ ਜਾਣਾ ਆਪਣੇ ਕੋਈ ਕੰਮ ਕਰਨੇ ਨੇ ਫੇਰ ਅਸੀਂ ਸਵੇਰੇ ਨਾਸ਼ਤਾ ਨੁਸ਼ਤਾ ਕਰਕੇ ਵੇਲੀਆਂ ਹੋ ਕੇ ਫੇਰ ਅਸੀਂ ਬਜ਼ਾਰ ਵੀ ਹੋ ਆਂਦੇ ਘੰਟਾ ਦੋ ਘੰਟਾ ਲਗਾਇਆ ਫੇਰ ਆਇਆ ਇੱਕ ਡੇਢ ਵਜੇ ਸਬਜ਼ੀ ਸੋਬ ਬਣਾਈ
ਹਾਂ, ਇਹ ਵੀ ਬੜੀ ਵਧੀਆ ਗੱਲ ਏ ਭੈਣ ਜੀ ਤੁਸੀਂ ਤੇ ਸਵੇਰੇ ਉੱਠ ਕੇ ਨੀਰੇ ਕੰਮ ਕਰ ਲੈਂਦੇ, ਤੇ ਸਾਡਾ ਤੇ ਗਿਆਰਾਂ ਵਜੇ ਨਾਸਤਾ ਤਾਂ ਹੁੰਦਾ ਜੇ ਭੈਣ ਜੀ ਤੇ ਫੇਰ ਬਸ ਉਸ ਤੋਂ ਬਾਅਦ ਨਾਸ਼ਤੇ ਤੋਂ ਬਾਅਦ ਮੇਰੀ ਕੰਮ ਵਾਲੀ ਆਈ ਬਾਰਾਂ ਵਜੇ ਜੇ ਆ ਜਾਂਦੀਆਂ ਆਉਂਦੀਆਂ ਨੇ ਤੇ ਆਪੇ ਦੋ ਵਜੇ
ਹਾਂ ਫੇਰ ਤੁਸੀਂ ਕਿੱਥੇ ਜਾ ਸਕਦੇ ਹੋ
ਉਹੀ ਤੇ ਗੱਲ ਇਹ ਨਾ ਦੋ ਵਜੇ ਤੱਕ ਕੰਮ ਕਰਦੀਆਂ ਨੇ ਤੇ ਬਸ ਫੇਰ ਸਾਰਾ ਦਿਨ ਬੰਦਾ ਉਹਨਾਂ ਨੂੰ ਹੀ ਵੇਖਦਾ ਰਹਿੰਦਾ ਫੇਰ ਉਸ ਤੋਂ ਬਾਅਦ ਦੋ ਵਜੇ ਤੋਂ ਬਾਅਦ ਫਿਰ ਰੋਟੀ ਦਾ ਟਾਈਮ ਹੋ ਜਾਂਦਾ ਜੇ ਤੇ ਬੱਚੇ ਸਕੂਲੋਂ ਆਉਣ ਵਾਲੇ ਹੋ ਜਾਂਦੇ ਨੇ ਤੇ ਬਸ ਫਿਰ ਇਹ ਸਭ ਕਰਦੇ ਕਰਾਂਂਦੇ ਜੀ ਚਾਰ ਵਜ
ਸਾਰਾ ਦਿਨ ਐਵੇਂ ਨਿਕਲ ਜਾਂਦਾ ਵੀ ਬਸ ਕੀ ਕਰੀਏ ਸਵੇਰੇ ਉੱਠੋ ਉਹੀ ਰਾਤ ਫੇਰ ਉਹੀ ਹੋ ਗਈਏ ਹੁਣ ਰੋਟੀ ਪਾਣੀ ਕਰੋ ਬੱਚੇ ਸੁਆਓ ਸੋ ਬਸ ਸਵੇਰੇ ਫੇਰ ਪੰਜ ਮਿੰਟ ਚ ਪੰਜ ਵੱਜ ਜਾਂਦੇ ਨੇ ਸਵੇਰੇ ਕਈ ਵਾਰ ਉੱਠਣ ਦਾ ਦਿਲ ਨੀ ਕਰਦਾ ਨਈ ਉੱਠਣਾ, ਪਰ ਬੱਚਿਆਂ ਨੂੰ ਸਕੂਲ ਭੇਜਣਾ ਤੇ ਉੱਠਣਾ ਤੇ ਪੇਏਗਾ।
ਉੱਠਣਾ ਤਾਂ ਪਏਗਾ ਹੀ ਭੈਣ ਜੀ ਸਹੀ ਗੱਲ ਏ।
ਸਾਡੇ ਬੱਚਿਆਂ ਦੀ ਸ਼ਨੀ ਤੇ ਐਤਵਾਰ ਸ਼ਨੀਵਾਰ ਹਰ ਸ਼ਨੀਵਾਰ ਛੁੱਟੀ ਹੁੰਦੀ ਹੈ।
ਹਾਂਜੀ- ਹਾਂਜੀ
ਤੇ ਫੇਰ ਅਸੀਂ ਲੇਟ ਉੱਠਦੇ ਹਾਂ ਫੇਰ ਅਸੀਂ ਸੱਤ ਸਾਢੇ ਸੱਤ ਉੱਠਦੇ ਹਾਂ
ਅੱਛਾ ਜੇ ਸੱਤ ਸਾਢੇ ਸੱਤ ਨੂੰ ਤੁਸੀਂ ਲੇਟ ਆਖਦੇ ਪਓ ਭੈਣ ਜੀ ਮੈਂ ਤੇ ਛੁੱ ਟੀ ਵਾਲੇ ਦਿਨ ਦਸ ਵਜੇ ਉੱਠਣੀ ਜੇ
ਸਾਡਾ ਨੀ ਚੱਲਦਾ, ਸਾਡਾ ਨੀ ਚੱਲਦਾ ਭੈਣ ਜੀ ਸਾਡੇ ਘਰ ਸੱਸ ਸਹੁਰੇ ਨੇ ਤੇ ਫੇਰ ਸਾਡਾ ਨਈ ਚੱਲਦਾ ਕੰਮ
ਹਾਂ
ਸਾਡੇ ਪਾਪਾ ਨੂੰ ਨੀ ਹੈ ਉਹਨਾਂ ਨੂੰ ਹੁੰਦਾ ਜਲਦੀ ਉੱਠਣ, ਸਵੇਰੇ-ਸਵੇਰੇ ਕੰਮ ਤੇ ਹਾਂਜੀ। ਸਭ ਆਦਮੀਆਂ ਨੇ, ਕੰਮ ਤੇ ਜਾਣਾ ਹੁੰਦਾ ਹੈ।
ਏ ਸੰਡੇ ਨੂੰ ਤੇ, ਜਿਵੇਂ ਕੰਮ ਦੀ ਛੁੱਟੀ ਹੁੰਦੀ ਹੈ, ਕਈ ਵਾਰ ਸਭ ਸੋ ਜਾਂਦੇ, ਸੋਏ ਰਹਿਣ। ਐਵੇਂ ਨੀ ਹੁੰਦਾ ਜੀ, ਭੈਣਜੀ ਤੁਹਾਡੇ ਘਰ
ਤੇ ਰਹਿੰਦੇ ਨੇ, ਪਰ ਅਸੀਂ ਤੇ ਉਹੀ, ਸਾਢੇ ਸੱਤ ਵਜੇ ਤੱਕ ਅੱਠ ਵਜੇ ਤੱਕ, ਹਦ ਅੱਠ ਵਜੇ ਤੱਕ, ਅਸੀਂ ਤੇ ਤਿਆਰ ਹੋਣਾਗੇ।
ਹ।
ਅਸ ਤਾਂ, ਉਠਣਾ ਹੀ ਉੱਠਨਾ।
ਆਦਮੀ ਚਾਹੇ ਲੇਟ ਉੱਠ, ਣ ਐਵੇ ਬਸ ਉਹੀ ਰੂਟੀਨ ਬਣ ਜਾਂਦੀ ਹੈ, ਹਾਂਜੀ -ਹਾਂਜੀ। ਜੀ।
ਚਲੋ, ਇਹ ਵੀ ਵਧੀਆ, ਤਾਂ ਹੀ ਘਰ ਨਿਭਦੀ ਏ, ਜੇ ਅਸੀਂ ਉਹ ਕਰਦੇਆਂ ਦੇ ਸਾਰੇ ਰੋਟੀ ਟੀਨਾਦੇ ਹਿਸਾਬ ਨਾਲ ਚਲੀਏ, ਜੇ ਅਸੀਂ ਆਪਣੀ ਮਾਰੀਏ, ਤੇ ਫੇਰ ਕਿੱਥੇ ਵਾ ਕਾਰ ਵਜਦੇ ਜੇ।
ਉਹ ਤੇ ਹੈ ਹੀ ਹੈ। ਉਹ ਤੇ ਐਵੇ, ਅਸੀਂ ਦੋ ਜਣੀਆਂ ਵਾ, ਹਾਂਜੀ, ਕੰਮ ਕਰਨ ਦੀ ਕਰ ਲੈਂਦੇ ਹਾਂ।
ਤੇ ਜਲਦੀ ਉੱਠਣ ਨਾਲ, ਸਾਨੂੰ ਰਾਤੀ ਵੀ ਨੀ ਸਹੀ ਟਾਈਮ ਤੇ ਜਲਦੀ ਆ ਜਾਂਦੀ ਜੇ।
ਇਹ ਤੇ ਹੈ।
ਕਿਉਂਕਿ ਜਲਦੀ ਉੱਠਾਂਗੇ, ਤੇ ਰਾਤੀ ਵੀ ਟਾਈਮ ਸਿਰ ਨੀਂਦ ਆਏਗੀ, ਤੇ ਨਾਲ ਸੌ ਕੰਮ ਐਕਸਟਰਾ ਕਰ ਲਾਂਗੇ, ਜਲਦੀ ਉੱਠਾਂਗੇ, ਸਵੇਰੇ ਯੋਗਾ, ਆਪਣਾ ਪ੍ਰਾਣਾਯਮ, ਜੋ ਕਰਨਾ ਉਹ ਕਰ ਲਾਂਗੇ।
ਜੋ ਕਰਲੋ, ਉਹ ਤੇ ਹੈ ਹੀ।
ਤਾਂ ਹੀ ਸਾਡਾ ਸਰੀਰ ਵੀ ਠੀਕ ਰਹਿੰਦਾ, ਸਵੇਰੇ ਜਲਦੀ ਉੱਠਣ ਨਾਲ, ਵੈਸੇ ਵੀ ਫੇਰ ਅਸੀਂ ਰੂਟੀਨ ਤੇ ਰਹੀਏ, ਸਵੇਰੇ ਟਾਈਮ ਸਿਰ ਉੱਠੀਏ, ਟੈਮ ਸਿਰ ਖਾਈਏ ਪੀਏ, ਤੇ ਸਾਡਾ ਸਾਰਾ ਸਰੀਰ ਹੀ ਠੀਕ ਰਹਿੰਦਾ, ਸਭ ਕੁੱਛ ਠੀਕ ਰਹਿੰਦਾ ਹੈ। ਪੇਟ ਵੀ ਠੀਕ ਰਹਿੰਦਾ ਹੈ, ਸਭ ਕੁਝ ਟੈਮ-ਟੈਮ ਸਿਰ ਖਾਣਾ ਚਾਹੀਦਾ। ਟੈਮ-ਟੈਮ ਸਿਰ ਸਾਰੇ ਕੰਮ ਕਰਨੇ ਚਾਹੀਦੇ ਨੇ।
ਇਹ ਤੇ ਹੈ ਹੀ ਹੈ, ਸੋਨਾ ਵੀ, ਨੀਂਦ ਵੀ ਬਹੁਤ ਜ਼ਰੂਰੀ ਏ ਟਾਈਮ ਸਿਰ ਸੌ, ਗਿਆਰਾਂ ਵਜੇ ਸ ਸੋ ਜਾੋ ਅਗਰ, ਤੁਸੀਂ ਸਾਢੇ ਦਸ ਗਿਆਰਾਂ ਵਜੇ ਤੇ ਤੁਸੀਂ ਸਵੇਰੇ ਪੰਜ ਵਜੇ ਆਰਾਮ ਨਾਲ ਉੱਠ ਸਕਦੇ ਹੋ। ਕੋਈ ਦਿੱਕਤ ਨੀ ਹੈ, ਹਾਂਜੀ, ਬਥੇਰੀ ਹੁੰਦੀ ਹੈ ਦਿਨ ਚ ਵੀ ਇੱਦਾਂ ਘੰਟਾ ਬੰਦਾ ਲੇਟ ਜਾਂਦਾ, ਬੜਾ ਸੋਲੀਏ ਬਸ ਐਨੀ ਨੀਂਦ ਬਹੁਤ
ਬਹੁਤ ਭੈਣ ਜੀ।
ਮੈਨੂੰ ਤੇ ਵੈਸੇ ਹੀ ਨੀਂਦ ਦੀ ਦਿੱਕਤ ਏ ਮੈਨੂੰ ਤੇ ਨੀਂਦ ਆਉਂਦੀ ਹੀ ਨੀ, ਮੈਂ ਕੱਲ ਵੀ ਸਾਰੀ ਰਾਤ ਜਾਗੀ ਆ।
ਮੈਂ ਆਪ ਭੈਣ ਜੀ, ਗੋਲੀ ਲਾਈ ਜੇ, ਮੇਰੇ ਸਾਹਮਣੇ ਡਾਕਟਰ ਹੈਗਾ
ਨਾ ਭੈਣ ਜੀ ਗੋਲੀ ਨਾ ਲਾਓ, ਗੋਲੀ ਨੀ ਠੀਕ ਹੁੰਦੀ ਹੈ। ਚੰਗਾ, ਤੇ ਹੁਣ ਸੋਣ ਦੀ ਕੋਸ਼ਿਸ਼ ਕਰਿਆ ਕਰੋ।
ਜੇ ਜਾਗ- ਜਾਗ, ਕੇ ਭੈਣ ਜੀ ਰਾਤੀ ਰੋ ਕੇ ਕੱਟਾ, ਫੇਰ ਉਹਦਾ ਕੀ ਫਾਇਦਾ ਹੋਵੇ? ਫਿਰ ਬੰਦਾ ਈ ਉਹ ਕਹਿੰਦਾ ਨਹੀਂ ਰੋ ਕੇ ਰਾਤ ਕੱਟਣ ਤੋਂ ਚੰਗਾ, ਆਪਣੇ ਆਦਮੀ ਦੀ ਸ਼ਕਲ ਰਾਤੀ ਸੁੱਤੇਹੋਏ ਵੇਖਦੇ ਰੋ। ਬੱਚਿਆਂ ਦੀ ਸ਼ਕਲ ਵੇਖਦੇ ਰਹੋ ਵੀ
ਮੈਂ ਤੇ ਇਹੀ ਕਰਦੀ ਹਾਂ, ਇਹੀ ਕਰਦੀ ਹਾਂ, ਕੱਲ ਸਾਰੀ ਰਾਤ ਨੀ ਸੁੱਤੀ, ਮੈਂ ਸਾਰੀ ਰਾਤ ਇੱਕ ਮਿੰਟ
ਫਿਰ ਦੀਨੇ ਭੈਣ ਜੀ, ਤੁਹਾਨੂੰ ਥਕਾਵਟ ਨ ਨਹੀਂ ਹੁੰਦੀ ਫਿਰ ਸਾਰਾ ਦਿਨ ਸਰੀਰ ਥੱਕਿਆ-ਥੱਕਿਆ ਭੈਣ ਜ, ਮੈਂ ਨਾ ਐਵੇਂ ਹੁੰਦਾ ਸੀ ਨਾ, ਮੈਂ ਅਗ ਰਾਤੀ ਨਾ
ਮੈਨੂੰ ਕੁਛ ਨੀ ਲੱਗਦਾ, ਮੈਂ ਦੋ ਦੋ ਰਾਤ ਤਾਂ ਵੀ ਜਾਗ ਲਵਾਂ ਤੇ ਤੀਜੀ ਰਾਤ ਵੀ ਮੈਨੂੰ ਐਵੇਂ ਲੱਗਦਾ, ਚੌਥੀ ਰਾਤ ਮੈਨੂੰ ਲੱਗਦਾ ਕਿ ਹੁਨ ਸੋ ਜਾਣਾ ਚਾਹੀਦਾ ਬਸ।
ਹਾਂ, ਨਾ ਭੈਣ ਜੀ ਮੈਂ ਤੇ ਅਗਰ ਰਾ
ਸੌਦੀ ਤੇ ਮੈਨੂੰ ਹੋਰ ਜਾਦਾ ਐਨਰਜੀ ਆ ਜਾਂਦੀ ਏ ਮੇਰਾ ਸਰੀਰ ਐਨ ਫਸਟ ਕਲਾਸ ਹੋਂਦਾ, ਪਤਾ ਨੀ
ਦੱਸ ਭੈਣ ਜੀ, ਤੁਸੀਂ ਕਿੱਥੇ ਪਿੱਛਲੇ ਜਨਮ 'ਚ ਕੋਈ ਉੱਲੂ ਤੇ ਨੀ ਸੀਗੇ ਜੇੜੇ ਰਾਤੀ ਸਾਰੇ ਰਾਤ ਜਾਗਦੇ ਸੀਗੇ।
ਪਤਾ ਭੈਣਜੀ ਉੱਤੇ ਜਾ ਕੇ ਪਤਾ ਚੱਲੇਗਾ ਉੱਲੂ ਸੀ ਕਿ ਕੌਣ ਸੀ।
ਹਾਂ ਸਈ ਗੱਲ ਐ ਭੈਣ ਜੀ ਨਾ ਮੈਂ ਤੇ ਜੇ ਮੈਂ ਰਾਤੀ ਨਾ ਸੋਵਾਂ ਸਵੇਰੇ ਐਂਜ ਮੇਰਾ ਸਰੀਰ ਜਿਵੇਂ ਐਵੇਂ ਲੱਗਦਾ ਜਿਵੇਂ ਮੇਰੇ ਸਰੀਰ ਦਾ ਵਜਨ ਈ ਡਬਲ ਹੋ ਗਿਆ ਮੈਂ ਆਪਣਾ ਸਰੀਰ ਚੱਕਾ ਕਿਵੇਂ, ਐਡਾ ਭਾਰੀਪਨ ਲੱਗਦਾ ਜੇ ਐਡਾ ਸਿਰ ਭਾਰੀ, ਐਡਾ ਸਰੀਰ ਭਾਰੀ, ਕੋਈ ਕੰਮ ਤੇ ਜੀਅ ਨੀ ਲੱਗਦਾ ਮਨ ਕਰਦਾ ਰੋ ਲਵਾਂ ਫੇਰ ਕੀ ਕਰਦੀ ਮੈਂ। ਫੇਰ ਮੈਂ ਤੇ ਔਖੀ ਹੋ ਕੇ ਡਾਕਟਰ ਕੋਲ ਗਈ, ਕੁੱਛ ਮੇਰੇ ਸਾਮਣੇ ਈ ਡਾਕਟਰ ਹੈਗਾ ਨਾ ਘਰਦੇ ਬਿਲਕੁਲ। ਤੇ ਬਸ ਮੈਂ ਸਾਮਨੇ ਗਈ ਡਾਕਟਰ ਕੋਲ ਤੇ ਮੈਂ ਕਿਆ ਡਾਕਟਰ ਸਾਬ ਮੈਨੂੰ ਤੇ ਐ ਦਿੱਕਤਾਂ ਆ ਰੀਆਂ ਜੇ, ਪੇਲੇ ਤੇ ਓਨੂੰ ਮੈਨੂੰ ਕਿਆ ਕੀ ਤੁਸੀਂ ਘਰ ਜਾਓ ਤੁਰ ਤੁਹਾਡੀ ਏਜ ਛੋਟੀ ਏ, ਤੁਹਾਨੂੰ ਹਜੇ ਦਵਾਈਆਂ ਦੀ ਲੋੜ ਨੀ ਐ। ਤੇ ਤੁਸੀਂ ਸਵੇਰੇ-ਸਵੇਰੇ ਉੱਠ ਕੇ ਪਾਰਕ 'ਚ ਜਾ ਕੇ ਸੈਰ ਕਰੋ, ਭੱਜੋ ਦੌੜੋ। ਥੱਕੋ ਟੁੱਟੋਗੇ, ਦੁਪੈਰੇ ਦੋ ਘੰਟੇ ਕੈਂਦੇ ਕੋਈ, ਕੋਈ ਗੇਮ ਖੇਲੋ ਚਾਹੇ ਤੁਸੀਂ ਬੈਡਮਿੰਟਨ ਖੇਲੋ। ਚਾਹੇ ਤੁਸੀਂ ਬੱਚਿਆਂ ਨਾਲ ਖੇਲੋ, ਆਪਣੇ ਭੱਜੋ ਦੌੜੋ ਹਾਂ ਥਕਾਓ ਤੁਹਾਨੂੰ ਆ ਪੇ ਨੀਂਦ ਆਏਗੀ ਜੀ ਭੈਣ ਜੀ ਪੈਲਾਂ ਦੋ ਤਿੰਨ ਮੀਨੇ ਮੈਂ ਐਵੇਂ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਕੋਈ ਫਰਕ ਨੀ ਪਿਆ ਫੇਰ ਵਿੱਚੋਂ ਕਈ ਵਾਰ ਦਿਨੇ ਅੱਖ ਲੱਗ ਜਾਂਦੀ ਸੀ ਓ ਦਿਨੇ ਜਿਸ ਦਿਨ ਅੱਖ ਲੱਗ ਜਾਣੀ ਤੇ ਉਸ ਦਿਨ ਤੇ ਰਾਤੀ, ਰਾਤੀ ਦੀ ਨੀਂਦ ਨੀ ਆਣੀ। ਫੇਰ ਮੈਂ ਕਿਆ ਜੀ ਫੇਰ ਮੈਂ ਕੀ ਕਿਆ ਫਿਰ ਮੈਂ ਡੋਕਟਰ ਕੋਲ ਦਵਾਈ ਲਿੱਤੀ ਤੇ ਮੈਂ ਓ ਦਵਾਈ ਲੈਣੀ ਸ਼ੁਰੂ ਕੀਤੀ ਤੇ ਓਦੇ ਨਾਲ ਖੈਰ ਮੈਂ ਸਵੇਰੇ ਜਲਦੀ ਵੀ ਉੱਠ ਜਾਂਨੀ ਆ ਬੱਚਿਆਂ ਨੂੰ ਸਕੂਲ ਵੀ ਭੇਜ ਲੈਨੀ ਆ। ਮੈਨੂੰ ਟੈਮ ਸੀ ਦਵਾਈ ਲੈ ਮੈਂ ਲੈ ਲਈ ਟੈਮ ਸਿਰ ਅੱਠ ਵਜੇ ਦਾਸ ਸਾਢੇ ਦਸ ਗਿਆਰਾਂ ਵਜੇ। ਤੇ ਫੇਰ ਮੈਂਨੂੰ ਨੀਂਦ ਆ ਜਾਂਦੀ ਏ ਫੇਰ ਹਾਂ ਹਾਂਜੀ-ਹਾਂਜੀ ਇੱਕ ਗੋਲੀ ਰੋਜ਼ ਖਾਂਨੀ ਆ ਜੀ ਤੇ ਬਸ ਓ ਇੱਕ ਗੋਲੀ ਖਾਂਨੀ ਆ ਤੇ ਫੇਰ ਮੈਨੂੰ ਨੀਂਦ ਆ ਜਾਂਦੀ ਘੰਟੇ ਦੋ ਬਾਦ ਜਦ ਵੀ, ਬਾਰਾਂ ਇੱਕ ਵਜੇ ਕਈ ਵਾਰ ਬਾਰਾਂ ਵੀ ਵੱਜ ਜਾਂਦੇ ਨੇ। ਕਈ ਵਾਰ ਫੋਨ ਵੇਖੋ ਤੁਸੀਂ ਅਗਰ ਫੋਨ ਨਾ ਰੱਖੋ। ਵੇਖਦੇ ਰਓ ਤੇ ਵੇਖਦੇ ਰਓ, ਫੋਨ ਤੇ ਤਾਂ ਚਾਹੇ ਬਾਰਾਂ ਵੱਜ ਜਾਣ ਸਈ ਗੱਲ ਐ। ਹਾਂਜੀ, ਬਸ ਫੋਨ ਨਾ ਵੇਖੋ ਓਦੇ ਤੁਸੀਂ ਅਗਰ ਫੋਨ ਬੰਦ ਕਰਕੇ ਅੱਖਾਂ ਬੰਦ ਕਰਲੋ ਯਾਰਾਂ ਵਜੇ ਫੇਰ ਅੱਧੇ ਘੰਟੇ ਨੀਂਦਰ ਆ ਈ ਜਾਂਦੀ ਆਪੇ ਮੈਨੂੰ।
ਹਾਂ ਐ ਤੇ ਹੈ, ਅੱਧੀ ਨੀਂਦ ਤੇ ਫੋਨ ਨੇ ਈ ਉਡਾਈ ਹੋਈ ਏ।
ਸਬ ਸਈ ਗੱਲ ਏ, ਬਿਲਕੁੱਲ ਸਈ ਗੱਲ ਏ ਫੋਂ ਤੁਸੀਂ ਐ ਦੇ ਦੇਖਲੋ ਅਸੀਂ ਰਾਤੀ ਸੋਨੇ ਆ ਤੇ ਫੋਨ ਵੇਖ ਕੇ, ਸਵੇਰੇ ਉੱਠਨੇ ਆ ਤੇ ਪੈਲੇ ਫਟਾਫਟ ਫੋਨ ਵੇਖਨੇ ਆ। ਕੀ ਵੇਖੀਏ ਰਾਤੀ ਕੇ ਹੋਇਆ ਜਿਵੇਂ ਰਾਤੀ ਸੁੱਤੇ ਆ ਰਾਤੀ ਸੁੱ ਤੇ ਸੁੱਤੇ ਜਿਵੇਂ ਕੋਈ ਮੈਸੇਜ ਤੇ ਨੀ ਆ ਗਿਆ ਕਿਸੀ ਦਾ ਤੇ ਜਿਵੇਂ ਕੋਈ ਬੜਾ ਜਰੂਰੀ ਓਦੇ ਬਿਨਾਂ ਕੰਮ ਨੀ ਚੱਲਦਾ। ਪੈਲੇ ਤੁਹਾਡੇ ਸਾਹਮਣੇ ਪੇਲੇ ਫੋਨਾਂ ਬਿਨਾਂ ਕੰਮ ਚੱਲਦਾ ਸੀ, ਹੁਨ ਫੋਨ ਬਿਨਾ ਤੇ ਕੰਮ ਈ ਨੀ ਚੱਲਦਾ। ਪੁਰਾਣੇ ਜਮਾਨੇ 'ਚ ਕਿਆ ਫੋਨ ਨੀ ਹੁੰਦੇ ਸੀ ਲੋਕ ਜਿੰਂਦੇ ਨੀ ਸੀ, ਕੰਮ ਨੀ ਕਰਦੇ ਸੀ ਅ ਅਪਨੇ ਸਾਰੇ, ਸਾਰੇ
ਕੱਲ ਜ਼ਮਾਨਾ ਬਦਲ ਗਿਆ ਭੈਣ ਜੀ।
ਹਾਂ।
ਚਲੋ
ਚਲੋ ਕੋਸ਼ਿਸ਼ ਕਰਾਂਗੀ ਮੈਂ ਵੀ ਜਲਦੀ ਉੱਠਾਂ ਹੋਰ ਜਲਦੀ ਉੱਠਾਂ, ਤੁਸੀਂ ਵੀ ਕੋਸ਼ਿਸ਼ ਕਰਿਆ ਜੇ। ਠੀਕ ਐ ਜੀ- ਠੀਕ ਐ ਜੀ ਸਸ ਸ੍ਰੀ ਕਾਲ ਜੀ।
ਸਸ ਸ਼੍ਰੀ